ਹਾਂਜੀ
ਹਾਂਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਹਾਂਜੀ ਮੈਂ ਵਧੀਆ ਤੁਸੀਂ ਸੁਣਾਓ
ਹੋਰ ਵਧੀਆ ਜੀ ਕੀ ਕਰ ਰਹੇ ਸੀ
ਬਸ ਬੈਠੇ ਹੋਏ ਸੀਗੇ
ਠੀਕ ਹੈ ਜੀ ਹੋਰ ਕੀ ਬਣਾ ਲਿਆ
ਅੱਜ ਤੇ ਅਸੀਂ ਬੱਚੇ ਮੈਕਰੋਨੀ ਦੀ ਜਿੱਦ ਕਰ ਰਹੇ ਸੀਗੇ ਉਹੀ ਬਣਾ ਲਈ ਹਾਂਜੀ ਸਵੇਰੇ ਗੁਰਦੁਆਰੇ ਗਏ ਸੀ ਉੱਥੇ ਲੰਗਰ ਖਾ ਕੇ ਆਏ ਨਾ ਤੇ ਫੇਰ ਬੱਚੇ ਕਹਿੰਦੇ ਚਲੋ ਅੱਜ ਹੁਣ ਮੈਕਰੋਨੀ ਬਣਾ ਲੋ ਤੁਸੀਂ
ਕਿਹੜੇ ਗੁਰਦੁਆਰੇ ਗਏ ਤੁਸੀਂ
ਇੱਧਰ ਪੰਜਾਬ ਚ ਹੁਸ਼ਿਆਰਪੁਰ ਹੈਗੇ ਹਰੀਆਂ ਵੇਲਾ
ਅੱਛਾ ਜੀ ਅੱਛਾ ਜੀ
ਹਾਂਜੀ ਹਾਂਜੀ
ਠੀਕ ਹੈ ਜੀ ਤੇ ਕਿੰਨਨੀ ਦੇਰ ਦਾ ਰਸਤਾ ਇਧਰ ਅੱਛਾ ਜੀ
ਹਾਂ ਬੱਚੇ ਨਾਨੀ ਘਰ ਆਏ ਹੋਏ ਨਾ ਇੱਥੇ ਤੇ ਕਹਿੰਦੇ ਅਸੀਂ ਜਾਣਾ ਗੁਰੂਦੁਆਰੇ ਚਲੋ ਠੀਕ ਆ ਦਿਖਾ ਲਿਆਦੇ ਹਾਂ ਹਾਂਜੀ ਗੁਰਦੁਆਰੇ ਦੀ ਬੜੀ ਮਾਨਤਾ ਨਾ ਸ ਵੇਂ ਗੁਰੂ ਜੀ ਦਾ ਨਾ ਪਾਤਸ਼ਹੀ ਜੀ ਦਾ ਹਾਂ ਇਸ ਕਰਕੇ ਹਾਂ ਇੱਥੋਂ ਦੀ ਤਾਂ ਕੋਲ ਹੈ ਜਿੱਦਾਂ ਜਗਾਦਰੀ ਤੋਂ ਬੂੜੀਏ ਹਿਸਾਬ ਦਾ ਰਸਤਾ ਪੈਂਦਾ ਨਾ ਜਿੰਨਾ ਕੁ
ਹਾਂਜੀ ਹਾਂਜੀ
ਹਾਂਜੀ ਬਸ ਓਨਾ ਕੀ ਹੈ ਇੱਥੇ ਪਰ ਜਗਾਦਰੀ ਤੋਂ ਹੁਸ਼ਿਆਰ ਉਦਾ ਤੇ ਛੇ ਸੱਤ ਘੰਟੇ ਬੱਸ ਵਿਚ ਤੇ ਛੇ ਸੱਤ ਘੰਟੇ ਲੱਗ ਜਾਂਦੇ ਨੇ
ਹਾਂਜੀ ਹਾਂਜੀ ਠੀਕ ਹੈ ਜੀ ਹੋਰ ਦੱਸੋ
ਹਾਂਜੀ ਵਧੀਆ ਵਧੀਆ ਹੋਰ ਤੁਸੀਂ ਦੱਸੋ ਹੋਰ ਤੁਸੀਂ ਕੀ ਕਰਦੇ ਅ ਸੀਂ
ਕੁਛ ਨ ਹੁਣੇ ਫਰੀ ਹੋਏ ਆ ਪਹਿਲ ਸਵੇਰੇ ਨਾਸ਼ਤਾ ਨਸ਼ਤਾ ਬਣਾਈ ਦੇਣਾ ਕੇ ਗੁਰਦੁਆਰੇ ਪਾਠਬਤੀ ਉਸ ਤੋਂ ਬਾਅਦ ਬਣਾਇਆ ਫਿਰ ਤੁਹਾਨੂੰ ਪਤਾ ਸਵੇਰ ਦਾ ਮੁੱਕਦਾ ਨੀ ਨਾਲੇ ਦੁਪਹਿਰ ਦਾ ਤਿਆਰ
ਉਹ ਤੇ ਹੈ ਬਿਲਕੁਲ ਬਿਲਕੁਲ
ਫਰ ਪੈ ਜਾਂਲਦੀ ਕੀ ਬਣਾਉਣਾ ਕੀ ਕਰੀਏ ਕਿੱਥੇ ਜਾਈਏ ਫਰ ਦੁਪੈਰ ਦੀ ਖਤਮ ਹੁੰਦੀ ਸ਼ਾਮ ਦੀ ਤਿਆਰ
ਹਾਂਜੀ ਉਹ ਤੇ ਹੈ ਹੀ ਹੈ
ਬ ਸਮਝ ਹੀ ਨਹੀਂੀ ਆਉਂਦੀ ਕੀ ਬਣਾਣਾ ਕਿੱਦਾਂ ਕਰਨਾ ਹੁਣ ਫਰੀ ਹੋਏ ਆ ਤੇ ਹੁਣ ਚਲੋ ਥੋਾ ਟਮ ਲ ਗ
ਹਾਂ ਚਲੋ ਹੋਰ ਹੋਰ ਫ੍ਰੀ ਚ ਕੀ ਕਰਦੇ ਹੋ ਕੀ ਹੋਬੀਜ਼ ਨੇ ਤੁਹਾਡੀਆਂ
ਹੋਬੀਜ਼ ਬੈਡਮਿੰਟਨ ਤੇ ਜਿਵੇਂ ਛੋਟਾ ਹੁੰਦਾ ਟਾਪੂ ਖੇਡਦੇ ਸੀ ਨਾ ਬਚਪ
ਹਾਂਜੀ ਹਾਂਜੀ ਹਾਂਜੀ ਬਹੁਤ ਬਹੁਤ
ਉਹ ਟਾਪੂ ਖੇਲੀ ਦਾ ਆ ਪਰਚੀਆਂ ਵਾਲਾ ਰਾਜਾ ਵਜ਼ੀਰ
ਹਾਂਜੀ ਹਾਂਜੀ ਉਹ ਵੀ ਖੇਡਦੇ ਹਾਂ ਖੋ ਖੋ ਵੀ ਬੜੀ ਚਲਦੀ ਸੀ ਪਹਿਲਾਂ ਤੇ ਖੋ ਖੋ ਵੀ ਖੇਡਦੇ ਸੀ ਸਾਰੇ ਪਹਿਲਾਂ ਹਾਂ ਉਹਦੇ ਚ ਛੁੱਪਣ ਛੁਪਾਈ ਖੇਡ ਲਈ ਪਕੜਨ ਪਕੜਾਈ ਖੇਡ ਲਈ ਹਨਾ ਇੱਕ ਉਹ ਖੇਡਦੇ ਹੁੰਦੇ ਸੀ ਸਾਰੇ ਬੱਚੇ ਉਊਚ ਨੀਚ ਕ ਪਾਪੜਾ ਹਨਾ ਹਾਂ ਉਹ ਬੜਾ ਵਧੀਆ ਹੁੰਦਾ ਸੀ ਇੱਕ ਲੋਇਆ ਲੱਕੜ ਵੀ ਖੇਡਦੇ ਹੁੰਦੇ ਸੀ ਬੱਚੇ
ਹਾਂਜੀ ਹਾਂਜੀ ਬਿਲਕੁਲ ਅੱਜ ਕੱਲ ਕਿੱਥੇ ਅੱਜ ਕੱਲ ਤੇ ਨਿਆਣੇ ਬਸ ਫੋਨ ਮੰਗਦੇ ਨੇ ਫੋਨ ਦੇ ਦੋ ਖੇਡਣ ਦਾ ਕਿਸੇ ਨੂੰ ਵੀ ਨੀ ਪਤਾ ਕੀ ਖੇਲਣਾ ਹੈਗਾ
ਸਕੂਲ ਨੀ ਪਤਾ ਬੱਚਿਆਂ ਨੂੰ ਹਾਂਜੀ ਅੱਜ ਕੱਲ ਕੀ ਕਰਨ ਉਹ ਨਾ ਫੋਨ ਵਿੱਚ ਹੀ ਸਾਰੀਆਂ ਗੇਮਸ ਉਹਨਾਂ ਨੇ ਕੀਤੀਆਂ ਹੋਈਆਂ ਨੇ ਸਾਰੀਆਂ ਗੇਮਾਂ ਵੀ ਫੋਨ ਵਿੱ ਚ ਆ ਗਈ ਲੁਡੋ ਵੀ ਆ ਗਈ ਕੋਈ ਤੰਬੋਲਾ ਈ ਹੋਰ ਤਾਸ਼ ਤਾਸ਼ ਵੀ ਉਹਦੇ ਵਿੱਚ ਹੀ ਆ ਗਈ ਜਿ ਰਮੀ ਖੇਡਦੇ ਨੇ ਹਾਂਜੀ ਉਹ ਫੇਰ ਬੱਚਿਆਂ ਨੂੰ ਫਿਜੀਕਲ ਐਕਸਰਸਾਈਜ਼ ਹੁੰਦੀ ਨੀ ਪਹਿਲਾਂ ਅਸੀਂ ਸਾਡੇ ਵਾਰੀ ਫਿ ਐਕਸਰਸਾਈਜ਼ ਹੋ ਜਾਂਦੀ ਸੀ।
ਹ
ਠੀਕ ਹੈ ਨਾ ਸਾਡਾ ਸਰੀਰ ਹਿੱਿਲਦਾ ਸੀਗਾ ਹੁਣ ਅੱਜ ਕੱਲ੍ਹ ਬੱਚੇ ਆਪਣਾ ਸਰੀਰ ਹਿਲਾ ਕੇ ਰਾਜੀੀ ਨਹੀਂੀ ਹੈ ਫੈਸਿਲਿਟੀਆਂ ਹੀ ਇੰਨੀਆਂ ਹੀ ਇੰਨਾ ਕਰ ਦਿੱਤਾ ਨਾ ਸਰ ਵੀ ਫੈਸਿਲਿਟੀਆਂ ਦੇ ਦਿੱਤੀਆਂ ਨੇ ਸਾਰੀਆਂ ਘਰ ਬੈਠੇ ਜੋ ਮਰਜ਼ੀ ਕਰੀ ਜਾਓ ਹਾਂ ਬੈਡ ਤੇ ਬੈਠੇ ਸਾਰ ਹਾਂ ਪਹਿਲਾਂ ਠੀਕ ਸੀ ਬੈੱਡ ਤੇ ਬੈਠੀ ਸਾਰਾ ਕੁੱਛ ਮੰਗਵਾਉਂਦੇ ਨੇ ਬੱਚੇ ਬਜ਼ਾਰੋਂ ਔਡਰ ਕਰ ਲਿਆ ਹੈ ਪੱਖੇ ਵੀ ਪੱਖੇ ਇਸਏੇ ਤੱਕ ਵੀ ਰਿਮੋਟ ਨਾਲ ਚੱਲਦੇ ਨੇ ਉਹ ਵੀ ਨੀ ਬੱਚੇ ਇੰਨਾ ਵੀ ਹਿਲਾ ਸਕਦੇ ਆਪਣਾ
ਬਿਲਕੁਲ ਪਹਿਲੇ ਠੀਕ ਸੀ ਪਹਿਲੇ ਲਾਈਟ ਨਹੀਂ ਹੋਣੀ ਪੱਖੀਆਂ ਝੱਲਣ ਬਹਿ ਜਾਣਾ। ਠੰਡੀ ਹਵਾ ਲੈਣੀ ਅੱਜ ਕੱਲ ਤੇ ਲਾਈਟ ਨਾ ਆਏ ਤੇ ਕਿਸੇ ਨੀਂਦ ਵੀ ਨੀ ਆ ਜੀ ਏਸੀ ਚਲਾਵਾਂਗੇ ਤਾਂ ਸੋਵਾਂਗੇ।
ਹਾਂ ਪੱਖੇ ਦੀ ਹਵਾ ਤੇ ਅੱਜ ਕੱਲ ਲੱਗਦੀ ਨੀ ਨਾ ਬਿਲਕੁਲ ਵੀ ਪਹਿਲਾਂ ਵੀ ਪੱਖੇ ਨਾਲ ਹੀ ਰਹਿੰਦ ਸੀਗੇ ਏਸੀ ਕਿੱਥੇ ਹੁੰਦੇ ਸੀ ਪਹਿਲਾਂ ਕੂਲਰ ਵੀ ਨੀ ਹੁੰਦੇ ਸੀ। ਹੌਲੀ-ਹੌਲੀ ਕੂਲਰ ਆਏ ਫੇਰ ਏਸੀ ਆ ਉਹੀ ਤੇ ਹਾਂ। ਹਾਂ ਹੁਣ ਮਸ਼ੀਨ ਆ ਗੀ। ਹੋਰ ਤਾਂ ਹੀ ਤਾਂ ਫੇਰ ਉਹਨੀਆਂ ਬਿਮਾਰੀਆਂ ਵੀ ਵਧੀਆ ਜਾਂਦੀਆਂ ਨੇ।
ਉਹ ਤੇ ਹੈ ਹੀ ਹੈ ਤੇ ਫਿਰ ਹੁੰਦਾ ਹੀ ਹੈ।
ਹਾਂ ਪਹਿਲਾਂ ਧੋਂਦੇ ਸੀ ਕੱਪੜੇ ਧੋਂਦੇ ਸੀ ਬਰੱਸ਼ ਮਾਰ ਥਾਪੀ ਮਾਰਦੇ ਸੀ ਅੱਜ ਕੱਲ ਕਿਸੇ ਨੂੰ ਥਾਪੀ ਮਾਰਦੇ ਨੀ ਦੇਖ ਖਿਆ।
ਇੱਥੇ ਅੱਜ ਕੱਲ ਦੀ ਦੁਨੀਆ ਐ ਕਿਣ ਕਿਣਲ ਕਹ ਥਾਪੀ ਗ ਹੁੰਦੀ ਉਹਨਾਂ ਨੇ ਕਹਿਣਾ ਉਹ
ਹਾਂਜ ਉਹ ਕੀ ਹੁੰਦਾ ਹਾਂ ਖਾਪੀ ਉਹਨਾਂ ਨੂੰ ਪਤਾ ਹੀ ਨੀ ਕੀ ਹੁੰਦਾ।
ਉਹ ਤੇ ਹੈ ਹੀ ਇਹ ਪਹਿਲੇ ਕਰ ਲੈਂਦੇ ਸੀਗੇ। ਸਾਡੇ ਪੰਜਾਬ ਵੱਲ ਵੀ ਨਾ ਜ਼ਿਆਦਾਤਰ ਹੱਥ ਨਾਲ ਹੀ ਕੱਪੜੇ ਧੋਂਦੇ ਨੇ। ਗਰਮੀ ਏ ਵੈਸੇ ਸੁੱਕ ਜਾਂਦੇ ਨੇ ਜੋ ਇੱਕ ਥਾਪ ਇਕ ਥਾਪੀ ਔਰ ਇੱਕ ਸਾਬਣ ਹੁੰਦਾ ਨੇ ਨਰੋਲ ਸਾਬਣ। ਇਹਦੇ ਨਾਲ ਕਰਦੇ ਨੇ। ਉਹਦੇ ਨਾਲ ਮਤਲਬ ਸਹੀ ਹੋ ਜਾਂਦੇ ਅੱਜ ਕੱਲ ਤਾਂ ਕੋਈ ਯੂਜ਼ ਹੀ ਨਹੀਂ ਕਰਦਾ ਕਿ ਇਹਨੂੰ ਕਹਿ ਦੋ ਤੇ ਉਹ ਕਹਿੰਦੇ ਨੇ ਆਹ ਕੀ ਹੁੰਦਾ ਜੀ।
ਹਾਂ ਉਹ ਤੇ ਹੈ ਹਾਂਜੀ ਬਿਲਕੁਲ-ਬਿਲਕੁਲ। ਚਲੋ ਸਭ ਵਧੀਆ-ਵਧੀਆ ਗੁਰਦੁਆਰੇ ਗਏ ਸੀ ਉਹ ਤਾਂ ਬੜੀ ਮਹਾਨਤਾ ਨਾ ਗੁਰਦੁਆਰੇ ਦੀ।
ਹਾਂਜੀ-ਹਾਂਜੀ
ਹਾਂ ਉੱਥੇ ਸਤਵੀ ਪਾਤਸ਼ਹੀ ਦੇ ਬਾਬਾ ਜੀ ਆਏ ਸ ਸਨ ਜਿਹੜੇ ਤੇ ਉਹਨਾਂ ਦਾ ਘੋੜਾ ਬੰਨਿਆ ਸੀ ਉੱਥੇ ਤੇ ਉੱਥੇ ਵੇਲਾ ਨੀ ਹਰੀਆਂ ਹੁੰਦੀਆਂ ਪੇੜ ਜਿੱਦਾਂ ਹੁੰਦੇ ਨੇ ਫੇਰ ਉੱਥੇ ਉਹਨਾਂ ਦਾ ਘੋੜਾ ਬੰਨਿਆ ਉਹ ਉਹਨਾਂ ਦੇ ਖੜੇ ਹੋਣ ਨਾਲ ਈ ਵੇਲਾਂ ਹਰੀਆਂ ਹੋ ਗਈਆਂ ਘੋੜੇ ਬੜੇ ਹੀ ਖੁਸ਼ ਹੋ ਗਏ। ਬਾਬਾ ਜੀ ਨੇ ਦੇਖਿਆ ਉਹਨਾਂ ਦੇ ਚਿਹਰਿਆਂ ਨੂੰ ਹਾਂ ਤੇ ਉੱਥੇ ਫੇਰ ਉਹ ਵੇਲਾ ਹੀ ਬਾਬਾ ਜੀ ਨੇ ਕਿਹਾ ਤੁਹਾਡੀਆਂ ਵੇਲਾਂ ਹਮੇਸ਼ਾ ਹਰੀਆਂ ਰਹਿਣਗੀਆਂ। ਉਹ ਅੱਜ ਤੱਕ ਵੀ ਹਰੀਆਂ ਨੇ ਵੇਲਾ ਉੱਥੇ। ਤਾਂ ਹੀ ਉਹਦਾ ਨਾਮ ਹਰੀਆਂ ਵੇਲਾ ਪਾ ਤਾ ਗੁਰਦੁਆਰੇ ਦਾ ਨਾ।
ਫਿਰ ਇਹਨਾਂ ਦੀ ਮਾਨਤਾ ਵੀ ਬਹੁਤ ਹੋਏਗੀ।
ਬਹੁਤ ਮਹਾਨ ਤਾਂ ਹਾਂਜੀ, ਸੰਗਰਾਂਦ, ਮੱਸਿਆ ਨੂੰ ਤੇ ਸੰਡੇ ਨੂੰ ਐਤਵਾਰ ਨੂੰ। ਇਹ ਤਿੰਨ ਦਿਨ ਤਾਂ ਬਹੁਤ ਜ਼ਿਆਦਾ ਹੁੰਂਦਾ ਉਹਨਾਂ ਦਾ। ਹਾਂ, ਮਾਨਤਾ ਆਉਂਦੀ ਤੇ ਵੱਡੇ ਸਾਹਿਬਜ਼ਾਦੇ ਵੀ ਇੱਥੇ ਤਿੰਨ ਦਿਨ ਰਹੇ ਸਨ ਆਕੇ। ਹਾਂ, ਗੁਰੂ ਗੋਬਿੰਦ ਸਿੰਘ ਜੀ ਦੇ
ਚਲੋ ਇਹ ਵੀ ਕੋਈ ਹੈਗੇ ਨੇ ਜਿਨਾਂ ਨੂੰ ਪਤਾ ਹੈਗਾ ਸਾਡੇ ਗੁਰੂ ਸਿੱਖੀ ਬਾਰੇ ਆ। ਇਹਨਾਂ ਬਾਰੇ ਨਤਿਕ ਅੱਜ ਕੱਲ ਕੋਈ ਨੀ ਸਮਝਦਾ ਹੈਗਾ ਕਿਸੇ ਨੂੰ ਪੁੱਛ ਲਓ ਕਿਸੇ ਨੂੰ ਪਤਾ
ਬੱਚਿਆਂ ਨੂੰ ਤੇ ਅੱਜ ਕੱਲ ਪਤਾ ਹੀ ਨੀ ਹੈਗਾ ਅੱਜ ਕੱਲ ਦੇ ਬੱਚਿਆਂ ਨੂੰ ਤੇ।
ਉਹ ਤੇ ਹੈ ਹੀ ਉਹਨਾਂ ਨੂੰ ਬਸ ਫੋਨ ਦੇ ਦੋ ਜਾਂ ਉਹ ਇੰਸਟਾਗ੍ਰਾਮ ਚਲਾ ਦੋ ਸੋਸ਼ਲ ਮੀਡੀਆ ਬਸ
ਆਰਾਮ ਨਾਲ ਹਾਂਜ ਜੀ ਉਹ ਇਹ ਨੀ ਨਾ ਕਰਦੇ ਕਿ ਅਸੀਂ ਫੋਨ ਵਿੱਚੋਂ ਹੀ ਚੱਲ ਕੁਛ ਦੇਖ ਲਈਏ। ਵਧੀਆ ਚੀਜ਼ਾਂ ਤੇ ਬੱਚਿਆਂ ਨੇ ਦੇਖਣੀਆਂ ਨੀ ਨਾ ਫੋਨ ਵਿੱਚੋਂ।
ਹਾਂਜੀ-ਹਾਂਜੀ।
ਉਹਨਾਂ ਨੇ ਦੇਖਣੀ ਦੂਸਰੀਆਂ-ਦੂਸਰੀਆਂ ਚੀਜ਼ਾਂ ਨੇ।
ਪਤਾ ਨਹੀਂ, ਬਿਲਕੁਲ ਜੀ।
ਹਾਂਜੀ-ਹਾਂਜੀ, ਬੱਚਿਆਂ ਨੂੰ ਸਮਝਾਓ ਤਾਂ ਵੀ ਨੀ ਸਮਝਦੇ ਇੱਕ ਦਿਨ ਕਰ ਲੈਣਗੇ। ਦੋ ਦਿਨ ਕਰ ਲੈਣਗੇ ਫੇਰ ਆਪਣੇ ਉੱਥੇ ਹੀ ਆ ਜਾਂਦੇ ਨੇ।
ਅੱਜ-ਕੱਲ ਸਮਝਾਉਣ ਦਾ ਵੀ ਫਾਇਦਾ ਨੀ ਹੈ। ਮਾਂ-ਪਿਓ ਇੱਕ ਕਹਿਣਗੇ ਨਿਆਣੇ ਦੋ।
ਹਾਂ, ਉਹ ਤੇ ਹੈ ਅੱਜ ਮੇਰੀ ਅੱਜ ਬੇਟ ਏਦਾਂ ਹੀ ਕਰਦੀ ਪਈ ਸੀ ਮੈਨੂੰ, ਫਿੰਗਰ ਕਹਿੰਦੀ ਮੰਮਾ ਇਹ ਦੇਖੋ ਕਿੰਨੇ ਨੇ? ਮੈਨੂੰ ਟੂ ਫਿੰਗਰਸ ਕਰਕੇ ਦਿਖਾ ਰਹੀ ਸੀ ਮੈਂ ਕਿਹਾ ਟੂ ਕਹਿੰਦੀ ਥਰੀ ਜੇ ਦੇਖੋ ਨਾਲ ਹੀ ਫਿੰਗਰ ਕਰ ਲਈ। ਨਾਲ ਹੀ ਤੀਸਰੇ ਫਿੰਗਰ ਉੱਪਰ ਕਰ ਲਈ ਕਹਿੰਦੀ ਥਰੀ ਜੇ। ਮੈਂ ਕਿਹਾ ਤੈਨੂੰ ਦੱਸਦੀ ਆ ਬੜੀ ਚਲਾਕ ਏ। ਹਾਂ, ਹੂੰ ਬਹੁਤ-ਬਹੁਤ ਬਚ ਬੱਚੇ ਅੱਜ-ਕੱਲ ਦੇ ਚਲਾਕ ਨੇ ਹਾਂ ਪਰ ਹਾਂ, ਬਾਹਰ ਦੀਆਂ ਚੀਜ਼ਾਂ ਖਾ-ਖਾ ਕੇ ਖੁਸ਼ ਹੁੰਦੇ ਨੇ ਬੜੀਆਂ।
ਹਾਂਜੀ-ਹਾਂਜੀ, ਪਰ ਬਾਹਰ ਦਾ ਨਾ ਖਵਾਉਣਾ ਨੀ ਚਾਹੀਦਾ ਹੈਗਾ ਘਰ ਬਣਾਨ ਲਈ ਜਿਆਦਾ ਕਦੀ ਐ।
ਅੱਜ ਅਸੀਂ ਮਕਰੋਨੀ ਘਰ ਹੀ ਬਣਾ ਲਈ। ਬਜ਼ਾਰ ਦਾ ਵੀ ਕਿਣਾ, ਨਹੀਂ-ਨਹੀਂ ਹਾਂ, ਉਹੀ ਤੇ ਹਾਂ, ਹੁਣ ਕਹਿੰਦੇ ਸਵੇਰੇ ਲੰਗਰ ਖਾਣ ਹਾਂ, ਲੰਗਰ ਖਾ ਕੇ ਕਹਿੰਦੇ ਹੈਵੀ ਹੋਇਆ ਦਾਸੀਂ, ਇਹ ਮਕਰੋਨੀ ਵੀ ਹਲਕੀ ਜਿਹੀ ਬਣਾ ਲੋ, ਜਿਆਦਾ ਸਪਾਈਸੀ ਵਗੈਰਾ ਨੀ ਮਸਾਲੇ ਪਾਕੇ ਬਣਾਣਾ ਬਿਲਕੁਲ ਹਲਕੀ ਜੀ ਬਣਾਈ ਹੈ, ਬੱਚਿਆਂ ਦਾ ਵੀ ਪੇਟ ਵੀ ਭਰ ਜਏ ਤੇ ਓਦਾਂ ਵੀ ਠੀਕ ਖੁਸ਼ ਰ ਹੋ ਜਾਣ ਹਾਂ ਹਾਂਜੀ, ਫੇਰ ਇਹ ਵੀ ਕਹਿੰਦੇ ਸਾਨੂੰ ਨਾਲ ਕੋਲਡ ਡਰਿੰਕ ਵੀ ਚਾਹੀਦੀ ਹੈ। ਉਹਦੇ-ਉਹਦੇ ਤੋਂ ਬਿਨਾਂ ਵੀ ਨੀ ਚਾਹੀ ਉਹਦੇ-ਉਹਦੇ ਬਿਨਾਂ ਨ ਇਹਨਾਂ ਦੇ ਅੰਦਰ ਲੰਘਗਦੀ ਕੁਦਰਤੀ ਹੈ ਨੀ ਸੀ ਘਰ ਸੁਕਰ ਪਰ ਇਹਨਾ ਨੀ ਕਿਹਾ ਕੇ ਬਰਿੰਕਟ ਹੀ ਕਰ ਦਿਓ ਸਾਨੂੰ ਮਗਰ ਨੀ ਪਏ। ਹਾਂ, ਨਹੀਂ ਤੇ ਅੱਜ-ਕੱਲ ਅ ਬਰਿੰਕਟ ਵਗੈਰਾ ਚੱਲ ਗਏ ਤੇ ਬੜਾ ਸੌਖ ਹੋ ਸੌਖਾ ਹੋ ਗਿਆ। ਬੱਚੇ ਇਹ ਚੀਜ਼ਾਂ ਮੰਗਉਂਦੇ ਆਪਣੇ-ਆਪ ਹੀ ਔਡਰ ਕਰ ਲੈਂਦੇ ਨੇ, ਅੱਜ-ਕੱਲ ਉਹ ਮਾਂ-ਪਿਓ ਨੂੰ ਕਰਨਾ ਆਵੇ ਨਾ ਆਵੇ ਇਹਨਾਂ ਨੂੰ ਪਹਿਲਾਂ ਹੀ ਆ ਜਾਂਦਾ ਕਰਨਾ ਕਿਵੇਂ ਕਰੀਦਾ। ਹਾਂ, ਅੱਜ-ਕੱਲ ਲਟਰਮ-ਪਟਰਮ ਵੀ ਤੇ ਬੜਾ ਚੱਲ ਗਿਆ ਨਾ।
ਬਹੁਤ ਜ਼ਿਆਦਾ ਅੱਜ-ਕੱਲ ਘਰ ਦੀ ਘੱਟ ਔਰ ਬਾਹਰ ਦੀ ਜ਼ਿਆਦਾ ਖਾਂਦੇ ਨੇ।
ਹਾਂਜੀ-ਹਾਂਜੀ, ਬਹੁਤ ਹਾਂ ਇਹਨਾਂ ਦਾ ਇਹੀ ਹਾਲ ਹੈ, ਬੱਚਿਆਂ ਦਾ ਤੇ ਬੱਚੇ ਖੁਸ਼ ਹੁੰਦੇ ਨੇ, ਬੜੇ ਖੁਸ਼ ਹੋ ਕੇ ਖਾਂਦੇ ਨੇ ਬਾਜ਼ਾਰ ਦਾ।
ਉਹੀ ਚੀਜ਼ ਭਾਵਾਂ ਘਰ ਵੀ ਬਣੀ ਹੋਏਗੀ ਨਾ ਉਹ ਨੀ ਇਹਨਾਂ ਨੂੰ ਸਵਾਦ ਲੱਗਣੀ। ਯਾਂ ਜੈਸੇ ਕਵੋ ਦੋਨੋਂ ਘਰ ਦੀ ਚੀਜ਼ ਹੋਵੇ ਬਾਹਰ ਦੀ ਚੀਜ਼ ਹੋਵੇ ਇਹਨਾਂ ਨੇ ਬਾਹਰ ਦੀ ਚੀਜ਼ ਨੂੰ ਹੱਥ ਲੈਣਾ। ਏਹੀ ਵਧੀਆ ਬਣੀ ਹੋਈ ਏ, ਹਾਂ। ਉਹਨਾਂ ਨੂੰ ਇਹ ਨਹੀਂ ਪਤਾ ਲੱਗਣਾ ਤੇਲ ਕਿਵੇਂ ਜੇ ਹੁੰਦੇ ਨੇ ਉਹਨਾਂ ਦੇ।
ਉਹਨਾਂ ਦੇ ਤੇ ਦੋ-ਦੋ ਤਿੰਨ ਹਫ਼ਤੇ-ਹਫ਼ਤੇ ਤਿਆਰ ਰਹਿੰਦਾ ਜੇ।
ਹਾਂ, ਸਾਫ਼ ਵੀ ਨਹੀਂ ਕਰਦੇ ਤੇਲ ਬਦਲਦੇ ਹੀ ਨਹੀਂ ਹੈ, ਉਹ ਜਿਹੜਾ ਸਮਾਨ ਬਣਾਉਂਦੇ ਨੇ ਕੁੱਛ ਵੀ ਬਣਾਉਂਦੇ ਨੇ ਚਲੋ। ਜਿੱਦਾਂ ਵੀ ਪਨੀਰ ਹੋ ਗਿਆ ਜਾਂ ਟਮਾਟਰ, ਪਿਆਜ ਸਾਨੂੰ ਕੀ ਪਤਾ ਕਿੱਦਾਂ ਦੇ ਵਰਤਦੇ ਨੇ ਗਲੇ ਹੋਏ ਵਰ ਵਰਤਦੇ ਨੇ ਵਧੀਆ ਵਰਤਦੇ ਨੇ ਸਾਨੂੰ ਤਾਂ ਇਹ ਵੀ ਨੀ ਵਧੀਆ ਹਾਂ। ਉਹਨਾਂ ਦੀ ਕਈ ਵਾਰੀ ਰੈਸਟੋਰੈਂਟ ਜਾਓ ਵੀ ਉਹਨਾਂ ਦੀ ਕਿਚਨ ਕਿੱਦਾਂ ਦੀ ਏ ਸਾਨੂੰ ਇਹ ਵੀ ਨੀ ਪਤਾ ਕਿਚਨ ਵਧੀਆ ਵੀ ਹੈ ਕਿ ਨਹੀਂ ਹੈਗੀ ਕਿੱਦਾਂ ਦਾ ਸਮਾਨ ਰੱਖਿਆ ਦਾ ਹਾਂ?
ਅਸੀਂ ਨਾ ਇਧਰ ਪੰਜਾਬ ਗਏ ਸੀ, ਸਟੇਸ਼ਨ ਦੇ ਉੱਤੇ ਅਸੀਂ ਇੱਕ ਭਾਈ ਵੇਖਿਆ ਉਹਨੇ ਨਾ ਆਲੂ ਵਾਲੇ ਪਰਾਂਠੇ ਬਣਾਏ ਸੀਗੇ ਉਹਨੇ ਇਕੱਠੇ ਹੀ ਬਣਾ ਕੇ ਲਿਆ ਆ ਜਿਵੇਂ ਲਗਾ ਲੋ ਕਿ ਉਹ ਅੱਜ ਬਣਾਏ ਨੇ ਉਹਨੇ ਅੱਜ ਉਹਦੇ ਵਿ ਨਹੀਂ, ਇੰਨੇ ਕੱਲ ਹੀ ਦੇਤੀ, ਕੱਲ ਵੇਚਣ ਲੱਗ ਗਯਾ, ਗਰਮ ਕਰ-ਕਰਕੇ। ਏਵੀ ਬਹੁਤ ਚੀਜ਼ਾਂ ਖ਼ਰਾਬ ਕਰਦੇ ਨੇ ਫਿਰ ਇਹ ਦੇਖ ਲੋ ਜੀ। ਉ ਤੇ ਚਲੋ ਹ ਗਰਮੀਆਂ ਨੇ ਸਮੈਲ ਮਾਰ ਜਾਂਦਾ ਹੈ, ਤੇ ਸਾਡੇ ਵਰਗੇ ਪਤਾ ਲੱਗ ਜਾਂਦਾ ਸਰਦੀਆਂ ਹੋਣ ਤੇ ਫੇਰ ਕ
ਫੇਰ ਕਿੱਥੇ ਪਤਾ ਲੱਗਦਾ ਉਹ ਤੇ ਹੈ ਹੀ ਏ, ਗਰਮੀਆਂ ਚ ਤੇ ਬਾਹਰੋਂ ਵੀ ਚੀਜ਼ ਡ ਟ੍ਰੇਨ ਚ ਜਾਓ ਤਾਂ ਵੀ ਕੋਈ ਮਜ਼ਾ ਨਹੀਂ ਏ ਖਾਣ ਦਾ, ਇੱਕ ਪਤਾ ਉੱਥੇ ਹਾਂ ਕਿ ਕਦੋਂ ਦੀਆਂ ਰੱਖੀਆਂ ਹੁੰਦੀਆਂ ਨੇ ਫਿਰ ਫੇਰ ਬਿਮਾਰ ਹੋ ਜੋ। ਫੇਰ ਡਾਕਟਰਾਂ ਦੇ ਦੌੜੋ।
ਅੱਜ ਕੱਲ ਨਹੀਂ ਸਮਝਦੇ ਹੈ, ਬੱਚੇ ਛੱਡੋ ਸਿਆਣੇ ਵੀ ਨਹੀਂ ਸਮਝਦੇ ਉਹ ਕਹਿੰਦੇ ਨੇ ਆ ਲੈਂਦੇ
ਉਹ ਤੇ ਹੈ ਹੀ ਏ ਅੱਜ ਕੱਲ ਤਾਂ ਵੱਡਿਆਂ ਦਾ ਵੀ ਸਵਾਦ ਪੈ ਗਿਆ ਅੱਜ ਕੱਲ੍ਹ
ਉਹ ਪਤਾ ਕੀ ਕਹਿੰਦੇ ਨੇ ਜੇ ਥੋੜਾ ਜਿਹਾ ਕੰਮ ਜਿਆਦਾ ਕਰ ਲਿਆ ਤਾਂ ਬਸ ਥਕਾਵਟ ਹੋ ਗਈ ਅੱਜ ਰੋਟੀ ਬਾਹਰੋਂ ਮੰਗਵਾ ਲੋ। ਹਾਂਜੀ।
ਚਲ ਖੁਸ਼ ਹੀ ਹੁੰਦੇ ਨੇ ਬੱਚੇ ਸ਼ੁਕਰ ਹੈ, ਅੱਜ ਬਾਹਰੋਂ ਆ ਰਿਹਾ। ਘਰ ਦੀ ਰੋਟੀ ਖਾ ਕੇ ਨਹੀਂ ਖੁਸ਼ ਹੋਣਗੇ ਭਾਵੇਂ ਫੁਲਕਾ ਹੋਵੇ ਬਾਹਰੋਂ ਦੀ ਫੁਲ ਤਾਂਨੂੰ ਮੰੰਗਾ ਕੇ ਖੁਸ਼ ਹੋ ਜਾਣਗੇ।
ਹਾਂਜੀ।
ਅੱਜ ਬਾਹਰੋਂ ਆਈ ਹੈ, ਹਾਂਜੀ ਠੀਕ ਹੈ ਸਤਿ ਸ੍ਰੀ ਅਕਾਲ ਜੀ, ਓਕੇ ਹਾਂਜੀ-ਹਾਂਜੀ।